ਹੈਲੋ।
ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ੍ਰੀ ਅਕਾਲ ਜੀ ਭੈਣ ਜੀ, ਹੋਰ ਸੁਣਾਓ ਕਿੱਦਾਂ ਉਹ?
ਹਾਂਜੀ, ਮੈਂ ਤੇ ਠੀਕ ਹਾਂ ਭੈਣ ਜੀ, ਤੁਸੀਂ ਸੁਣਾਓ?
ਬਸ ਵਧੀਆ, ਬਸ ਵਧੀਆ, ਬੜੇ ਦਿਨਾਂ ਬਾਅਦ ਯਾਦ ਕੀਤਾ ਜੇ?
ਬਸ ਭੈਣ ਜੀ ਬਸ ਟੈਮ ਹੀ ਨੀ ਲੱਗਦਾ, ਕੀ ਕਰੀਏ ਸਾਰਾ ਦਿਨ, ਤੁਹਾਨੂੰ ਪਤਾ ਬੰਦਾ ਇੰਝ ਹੀ ਬਿਜੀ ਹੁੰਦਾ ਤੇ ਨਿਕਲ ਜਾਂਦਾ, ਟੈਮ ਨੀ ਲੱਗਦਾ ਮੈਂ ਕਿਹਾ ਆਜ ਬੈਠੀ ਹਾਂ ਤੇ ਭੈਣ ਜੀ ਨੂੰ ਫੋਨ ਕਰਾਂ।
ਮੈਂ ਬੜੇ ਦਿਨਾਂ ਦੀ ਯਾਦ ਕਰਦੀ ਪਈ ਸੀ ਤੁਹਾਨੂੰ, ਮੈਂ ਸੋਚ ਰਹੀ ਸੀ ਕਿ ਮੈਂ ਹੀ ਫੋਨ ਕਰਾਂਗੀ, ਪਰ ਤੁਹਾਡਾ ਅੱਜ ਆ ਹੀ ਗਿਆ।
ਚਲੋ ਇਹ ਵੀ ਵਧੀਆ ਹੋ ਗਿਆ, ਹਾਂ। ਚਲੋ ਠੀਕ ਹੋ ਗਿਆ ਤੇ ਵਧੀਆ ਹੋ ਗਿਆ, ਕਿ ਮੈਂ ਹੀ ਤੁਹਾਨੂੰ ਫੋਨ ਕਰ ਲਿਆ।
ਹਾਂ ਬਸ ਫੋਨ ਤੇ ਵੀ ਗੱਲ ਹੋਜੇ, ਤੇ ਮਿਲਣ ਬਰਾਬਰ ਹੋ ਜਾ‌
ਸਹੀ ਕਹਿ ਰਹੇ ਹੋ ਭੈਣ ਜੀ, ਇਹ ਤੇ ਗੱਲ ਸਹੀ ਏ। ਅੱਜ- ਕੱਲ੍ਹ ਤੁਹਾਡੇ ਸਾਹਮਣੇ ਗੱਲ ਕਰਦੇ ਇੰ 'ਚ ਲੱਗਦਾ ਪਿਆ, ਅਸੀਂ ਕੋਲ ਬੈਠ ਕੇ ਗੱਲ ਕਰਦੇ ਪਿਆ।
ਹਾਂ ਸਹੀ ਗੱਲ ਹੈ, ਸਹੀ ਗੱਲ ਐ।
ਕਰਦੇ ਪਏ ਸੀ ਮੈਨੂੰ
ਬਸ ਕਿ ਬੜੇ ਦਿਨ ਹੋ ਗਏ ਨੇ, ਗੱਲ ਨੀ ਹੋਈ, ਗੱਲ ਨੀ ਹੋਈ, ਇਓ ਯਾਦ ਕਰਦੀ ਪਈ ਸੀ ਕਿ ਐਡੇ ਦਿਨ ਹੋ ਗਏ ਕੋਈ ਫੋਨ ਨੀ ਆਇਆ।
ਹਾਂ ਭੈਣ ਜੀ ਬਸ ਪਿੱਛੇ ਅਸੀਂ, ਹਾਂਜੀ, ਪਿੱਛੇ ਅਸੀਂ ਚਲੇ ਗਏ ਸੀ ਬਾਹਰ ਘੁੰਮਣ
ਅੱਛਾ, ਮੈਂ ਤੁਹਾਡਾ ਸਟੇਟਸ ਵੇਖਿਆ ਸੀਗਾ। ਤੇ ਉਹ ਜਿਹੜੀ ਚਿੱਟੀ ਜਿ, ਬਿਲਡਿੰਗ ਦੇ ਅੱਗੇ ਤੁਸੀਂ ਖੜੇ ਸੀਗੇ ਤੇ ਮੈਂ ਪੁੱਛਣਾ ਸੀ ਕਿਹੜੀ ਬਿਲਡਿੰਗ ਦੇ ਅੱਗੇ ਖੜੇ ਸੀਗੇ ਤੁਸੀਂ?
ਅੱਛਾ ਭੈਣ ਜੀ ਉਹ ਲਈ ਫੋਟੋ ਕਹਿੰਦੇ ਪਏ ਤੁਸੀਂ, ਉਹ ਨਾ ਭੈਣ ਜੀ ਅਸੀਂ ਵਰਿੰਦਾ ਬਣ ਗਏ ਸੀ।
ਅੱਛਾ ਅੱਛਾ, ਵਰਿੰਦਾਵਨ ਗਏ ਸੀਗੇ, ਬਹੁਤ ਵਧੀਆ ਕੀਤਾ ਸੀ ਜੇ
ਸੁਣਿਆ- ਤੁਸੀਂ ਵਰਿੰਦਾਵਨ ਬਾਰੇ ਭੈਣ ਜੀ?
ਵਰਿੰਦਾਵਨ, ਮੈਂ ਨਾ ਇੱਕ ਵਾਰ ਗਈ ਹੋਈ ਹਾਂ, ਦੋ ਦੋ ਵਾਰੀ ਸ਼ਾਇਦ ਗਈ ਹੋਈ ਹਾਂ। ਇੱਕ ਬੜੀ ਪਹਿਲੇ ਗਈ ਸੀਗੀ, ਯਾਦ ਵੀ ਨੀ ਹੈਗਾ। ਤੇ ਇੱਕ ਵਾਰ ਹੋਰ ਗਈ ਸੀ, ਮਤਲਬ ਜ਼ਿਆਦਾ ਮੈਨੂੰ ਉੱਧਰ ਦਾ ਨਾ ਪਤਾ ਨੀ ਹੈਗਾ।
ਅੱਛਾ ਅੱਛਾ ਭੈਣ ਜੀ, ਬੜੀ ਪਹਿਲੇ ਦੀ ਗੱਲ ਏ ਤਾਂ ਤੇ ਸਿਰਫ ਉੱਥੇ ਇੱਕ ਦੋ ਮੰਦਿਰ ਹੁੰਂਦੇ ਸੀ, ਹੁਣ ਬੜੇ ਸਾਰੇ ਮੰਦਰ, ਹੋਰ ਬੜੇ ਸੋਹ ਸੋਹਣੇ ਮੰਦ ਬਣ ਗਏ ਜੇ
ਅੱਛਾ, ਨਵੇਂ -ਨਵੇਂ ਬਣ ਗਏ ਨੇ ਸਾਰੇ।
ਭੈਣ ਜੀ ਇੱਕ ਤੇ ਤੁਸੀਂ ਜਿਹੜੀ ਚਿੱਟੀ ਬਿਲਡਿੰਗ ਕਹਿ ਰਹੇ ਹੋ ਨਾ, ਉਹ ਹੈਗੇ ਪ੍ਰੇਮ ਮੰਦਿਰ ਹੈਗਾ ਜੇ ਉਹਦੇ ਅੱਗੇ ਖੜੀ ਸੀ, ਅੱਛਾ ਹਾਂ ਬੜਾ ਹੀ ਸੋਹਣਾ ਬਣਿਆ ਹੋਇਆ ਜੇ ਭੈਣ ਜੀ, ਉੱਥੇ ਨਾ ਠਾਕੁਰ ਜੀ ਦੀ ਸਾਰੀ ਲੀਲਾਵਾਂ, ਜਿਹੜੀ ਉਹਨਾਂ ਨੇ ਕੀਤੀ ਹੈ ਨਾ ਉਹ ਸਾਰੀਆਂ ਨਾ ਉਹਨਾਂ ਨੇ, ਪੱਥਰ 'ਚ ਬਣਾਈਆਂ ਹੋਈਆਂ ਨੇ ਤੇ ਉਹ ਪੱਥਰ ਦੀਆਂ ਮੂਰਤੀਆਂ, ਹਾਂਜੀ, ਜਿਹੜੀ ਪੱਥਰ ਦੀਆਂ ਮੂਰਤੀਆਂ ਉੱਥੇ ਲੱਗੀਆਂ ਨਾ ਸਾਰੀਆਂ ਉਹ 'ਜ ਮੂੰ ਉਹ ਬੋਲਦੀਆਂ ਜੇ।
ਅੱਛਾ, ਫੇਰ ਉਹੀਓ ਤੇ ਮੈਨੂੰ ਉਹ ਬਿਲਡਿੰਗ ਵੇਖ ਕੇ ਇਡਾ ਮਨ ਉਹ ਹੋਇਆ। ਕੀ ਤੇ ਬੜਾ ਕੋਈ ਸੋਹਣਾ ਲੱਗਦਾ ਪਿਆ ਕਿੱਥੇ ਖੜੇ ਨੇ ਪੁੱਛਾਂ ਤੇ ਸਹੀ ਤੇ ਬਸ ਇਹ ਪੁੱਛਣਾ ਚਾਹੁੰਦੀ ਸੀ ਤੁਹਾਡੇ ਕੋਲੋਂ
ਹਾਂ ਭੈਣ ਜੀ ਬਸ ਉਹੀ ਤੁਹਾਨੂੰ ਦੱਸਦੀ ਵੀ ਪ੍ਰੇਮ ਮੰਦਿਰ ਹੈਗਾ ਜੀ ਉੱਥੇ ਇੰਨਾ ਸੋਹਣਾ ਨਜ਼ਾਰਾ ਹੈ। ਇੰਨਾ ਸੋਹਣਾ ਨਜ਼ਾਰਾ ਜੇ ਨਾ ਮਤਲਬ ਨਾ ਇਂਝ ਲੱਗਦਾ ਕਿ ਅਸੀਂ ਉਹੀ ਉਹ ਲੀਲਾਵਾਂ ਨਾ ਠਾਕੁਰ ਜੀ ਦੀਆਂ- ਉਹ ਦੁਬਾਰਾ ਵੇਖਦੇ ਪਿਆ ਅਸੀਂ ਜਿਵੇਂ ਅਸੀਂ ਤੁਸੀਂ ਯਾਦ ਕਰੋ ਬਚਪਨ ਵਿੱਚ ਬਹਿ ਕੇ ਕ੍ਰਿਸ਼ਨਾ ਨਾਟਕ ਆਦਾ ਸੀ।
ਆਉਂਦਾ ਸੀ ਬੜੇ ਸ਼ੌਕਾਂ ਨਾਲ ਵੇਖਦੇ ਸੀ।
ਹਾਂਜੀ ਹਾਂਜੀ ਜਿਹੜਾ, ਜਿਹੜਾ ਉੱਥੇ ਕ੍ਰਿਸ਼ਨ ਜੀ ਨੇ ਦੀ ਖੇਲਦੇ ਖੇਲਦੇ ਬੋਲ ਗਿਰ ਗਈ ਸੀ ਯਮੁਨਾ ਨਦੀ ਚ ਤੇ ਉਹ ਕਾਲੀਆ ਨਾਗ ਦੇ ਸਿਰ ਤੇ ਉੱਤੇ ਬਹਿ ਕੇ ਨੱਚਦੇ ਹੋਏ ਉੱਪਰ ਆਏ ਸੀਗੇ।
ਹਾਂ ਹਾਂ ਸਾਰੀਆਂ ਵੇਖੀਆਂ ਹੋਈਆਂ ਲੈ ਲਾਵਾਂ ਅਸੀਂ ਟੀਵੀ ਚ
ਹਾਂਜੀ ਬਸ ਉਹ ਨਾ ਸੱਪ ਦੇ ਉੱਤੇ ਪੂਰਾ ਐਵੇਂ ਕਾਲੀਆ ਨਾਗ ਦੇ ਉੱਤੇ ਕ੍ਰਿਸ਼ਨ ਜੀ ਐਵੇਂ ਖੜੇ ਹੋ ਬਾਂਸਰੀ ਬਜ ਜਾਂਦੇ ਪਏ ਉਹ ਵੀ ਉੱਥੇ ਦਰਸਾਇਆ ਹੋਇਆ ਜੇ ਬਣਿਆ ਹੋਇਆ ਜੇ ਸੀਨ, ਪੱਥਰ ਦੀ ਮੂਰਤੀ ਚ ਹਾਂਜੀ ਹਾਂਜੀ ਹਾਂਜੀ, ਭੈਣ ਜੀ ਜਰੂਰ ਟੈਮ ਲੱਗੇ ਤੇ ਜਰੂਰ ਜਾਣਾ ਜੇ ਤ ਮੈਂ ਅਗਲੀ ਵਾਰ ਜਾਵਾਂਗੀ ਨਾ ਮੈਂ ਤੁਹਾਨੂੰ ਦੱਸਾਂਗੀ। ਜੇ ਤੁਸੀਂ ਮੇਰੇ ਨਾਲ ਚੱਲਣਾ ਹੋਇਆ ਮੈਂ ਤੁਹਾਨੂੰ ਲੈ ਹਾਂ ਆ ਮੈਂ ਤੁਹਾਨੂੰ ਲੈ ਚੱਲਾਂਗੀ ਉੱਥੇ ਬੜਾ ਸੋਹਣਾ ਹੈਗਾ ਜੇ ਅਗਲੀ ਵਾਰ,
ਹਾਂ ਕੱਲਿਆਂ ਤੇ ਜਾਇਆ ਨਹੀਂ ਜਾਂਦਾ ਫਿਰ ਕਿਸੇ ਦਾ ਸਾਥ ਹੋਵੇ ਨਾ ਤੇ ਫਿਰ ਬੰਦਾ ਫਿਰ ਜਾ ਚਲਾ ਜਾਂਦਾ ਹੈ।
ਇਹ ਤੇ ਬਿਲਕੁਲ ਸਹੀ ਕਹਿ ਰਹੇ ਹੋ ਤੁਸੀਂ ਇਕੱਲਾ ਬੰਦਾ ਤੇ ਸੋਚਦਾ ਰਹਿ ਜਾਂਦਾ। ਮੈਂ ਵੀ ਮੇਰੀ ਨਨਾਨ ਗਈ ਸੀ ਮੈਂ ਉਹਦੇ ਨਾਲ ਗਈ ਸੀ। ਤੇ ਬਸ ਅਸੀਂ ਵੀ ਉਹ ਆਏ ਇਕੱਠੇ ਆ ਨੀ ਤੇ ਕੱਲਾ ਬੰਦਾ ਤੇ ਸੋਚਦਾ ਰਹਿ ਜਾਂਦਾ। ਬਸ ਫਿਰ ਹਾਂ ਤੁਸੀਂ ਨਾਲ ਵੇਖੀ ਸੀ ਮੇਰੀ ਫੋਟੋ ਚ ਖੜੀ ਸੀ ਮੇਰੀ ਨਨਾਨ ਹੈਗੀ ਜੀ ਉਹ ਪਤਲੀ ਜੀ ਲੱਗਦਾ ਨੀ ਨਾ
ਅੱਛਾ ਅੱ ਨਾ ਨਾ ਬਿਲਕੁਲ ਵੀ ਲੱਗਦਾ ਹੀ ਨ ਪਿਆ ਸੀ ਐਵੇਂ ਲੱਗਦਾ ਪਿਆ ਸੀ ਜਿਵੇਂ ਪਤਲੀ ਜਿ ਕੁੜੀ ਕੋਈ ਖੜੀ ਹੋਈ ਹੈ।
ਹਾਂ ਭੈਣਜੀ ਓ ਉਹ ਮੇਰੀ ਨਨਾਨ ਹੈਗੀ ਜੇ ਉਹਦੇ ਉਹਦੀ ਕੁੜੀ ਵੀ ਦੇ ਜਿੰਨੀ ਲੱਗ ਜੇ ਬਰਾਬਰ ਦੀ ਹਾਂਜੀ ਤੇ ਮੈਂ ਆਹ ਮੈਂ ਕਿਹਾ ਤੁਸੀਂ ਪੁੱਛੋਗੇ ਤੁਹਾਨੂੰ ਦੱਸ ਦਈਏ ਆ ਪਹਿਲੇ ਵੀ ਉਹ ਮੇਰੀ ਨਨਾਨ ਸੀ ਜਿਹੜੀ ਨਾਲ ਖੜੀ ਸੀ ਨਾ ਨਾਲ ਤੇ ਉਹਦੀ ਕੁੜੀ ਫੋਟੋ ਤੇ ਮੈਂ ਨਹੀਂ ਲਾਈ ਹੋਈ ਸੀ ਉਹ ਫਿਰ ਲਾਵਾਂਗੀ ਤੇ ਵੇਖ ਲੈਣਾ
ਅੱਛਾ ਅੱਛਾ ਠੀਕ ਅੱਛਾ ਫਿਰ ਉਹ ਤੁਹਾਡੇ ਨਾਲ ਗਈ ਸੀ ਤੁਹਾਡੀ ਅ ਤੁਹਾਡੀ ਨਨਾਣ
ਹਾਂਜੀ ਮੇਰੇ ਨਾਲ ਗਈ ਸੀ। ਤੇ ਉੱਥੇ ਜਿਹੜਾ ਤੁਸੀਂ ਇੱਕ ਹੋਰ ਕ੍ਰਿਸ਼ਨਾ ਨਾਟਕ ਵਿਚ ਵੇਖਿਆ ਹੋਣਾ ਹੈ। ਬਈ ਉਹ ਗੋਵਰਧਨ ਪਰਬਤ ਚੱਕਿਆ ਸੀ ਕ੍ਰਿਸ਼ਨ ਜੀ ਨੇ ਸਾਰੇ ਗਾਂ ਵਾਲਿਆਂ ਨੂੰ ਹਾਂ ਉਹ ਵਾਲਾ ਸੀਨ ਵੀ ਹੈਗਾ ਜੇ ਉੱਥੇ ਇਨਾ ਸੋਹਣਾ ਪਰਵਤ ਬਣਾਇਆ ਹੋਇਆ ਪੱਥਰ ਦਾ ਥੱਲੇ ਕ੍ਰਿਸ਼ਨ ਜੀ ਖੜੇ ਨੇ ਤੇ ਉਹ ਚੀਚੀ ਉਂਗਲੀ ਦੇ ਉੱਤੇ ਪਰਵਤ ਚੱਕ ਹੋਇਆ ਥੱਲੇ ਸਾਰੇ ਗਾਂ ਵਾਲੇ ਦੀ ਮੂੂਰ ਮੂਰਤੀਆਂ ਬਣੀਆਂ ਹੋਈਆਂ ਜੇ ਉਹ ਐਵੇਂ ਵੇਖ ਕੇ ਲੱਗਦਾ ਪਿਆ ਵੀ ਅਸਲੀ ਚ ਬਈ ਸਾਰਾ ਕੁਛ ਵਿਕਦਾ ਸਾਨੂੰ ਅਸਲੀ ਚ ਅਸੀਂ ਸਾਰਾ ਨਜ਼ਾਰਾ ਵੇਖ ਰਹੇ ਹਾਂ।
ਅੱਛਾ ਫਿਰ ਤੇ ਬੜੀ ਤਗੜੀ ਕੋਈ ਕਾਰੀਗਰੀ ਕੀਤੀ ਹੋਈ ਹੈ।
ਬਹੁਤ ਜਿਆਦਾ ਭੈਣ ਜੀ ਬੜਾ ਜਿਆਦਾ ਤੇ ਬਣਾਉਣ ਵਾਲੇ ਨੂੰ ਤਾਜ ਮਹਿਲ ਕੀ ਲੋਕੀ ਕਹਿੰਦਾ ਤਾਜ ਮਹਿਲ ਬੜਾ ਸੋਹਣਾ ਬਣਿਆ ਹੋਇਆ ਤਾਜ ਮਹਿਲ ਕੁੱਝ ਵੀ ਨੀ ਹੈਗਾ ਜੇ ਉਹਦੇ ਅੱਗੇ
ਅੱਛਾ ਪ੍ਰੇਮ ਮੰਦਰ ਦੇ ਅੱਗੇ।
ਹਾਂਜੀ ਪ੍ਰੇਮ ਮੰਦਰ ਤੇ ਇੱਕ- ਇੱਕ ਚੀਜ਼ ਛੋਟੀ-ਛੋਟੀ ਬਣਾਵਟ। ਇੰਨੀ ਤਰਾਸ਼ ਕੇ ਪੂਰੀ ਉਹਨੂੰ ਬਰੀਕ -ਬਰੀਕ ਕੰਮ ਕੀਤਾ ਹੋਆ ਜੇ ਹਰ ਜਗ੍ਹਾ ਤੇ। ਪਰ ਬੜਾ ਹੀ ਸੋਹਣਾ ਲੱਗਦਾ ਵਾ ਬੜਾ ਹੀ
ਚਲੋ ਫੇਰ ਤੁਸੀਂ ਅਗਲੀ ਵਾਰੀ ਜਾਓਗੇ ਮੈਨੂੰ ਜ਼ਰੂਰ ਦੱਸ ਕੇ ਜਾਣਾ ਜੇ।
ਹਾਂਜੀ ਭੈਣਜੀ ਹਾਂਜੀ ਤੁਸੀਂ ਵੀ ਆਪਣੇ ਹਸਬੈਂਡ ਨੂੰ ਕਹਿਣਾ ਆਪਣੀ ਨੌਕਰੀ ਤੋਂ ਛੁੱਟੀ ਲੈ ਲੈਣਗੇ ਮੈਂ ਵੀ ਆਪਣੇ ਹਸਬ ਬੈਡ ਨੂੰ ਕਹਿ ਦਾਂਗੇ ਆਪਣੇ ਬੋਸ ਨੂੰ ਕਹਿ ਕੇ ਨਾ ਨੌਕਰੀ ਤੋਂ ਛੁੱਟੀ ਲੈ ਲੈਣਗੇ। ਤੇ ਆਹ ਪਹਿਲੇ ਤਾਂ ਸਕੂਲ ਦੀ ਬੱਚਿਆਂ ਦੀ ਐਪਲੀਕੇਸ਼ਨ ਭੇਜ ਦਿਆਂਗੇ। ਤੇ ਅਸੀਂ ਫੇਰ ਨਾ, ਬਸ ਇਕੱਠਿਆਂ ਚੱਲਾਂਗੇ। ਤੇ ਬੱਚਿਆਂ ਨੂੰ ਵੀ ਘਮਾ ਲਿਆਵਾਂਗੇ ਬੱਚਿਆਂ ਨੂੰ ਵੀ ਵੇਖ ਕੇ ਤੁਹਾਨੂੰ ਪਤਾ ਬੱਚੇ ਜਿੱ- ਬੱਚੇ ਵੈਸੇ ਈ ਸਾਡੇ ਅਹ ਕ੍ਰਿਸ਼ਨ ਜੀ ਦੇ ਉਹ ਬ -ਬੜੇ ਸ਼ੌਕ ਨਾਲ ਵੇਖਦੇ ਨੇ ਲੀਲਾਵਾਂ। ਬੱਚਿਆਂ ਨੂੰ ਵੀ ਪਤਾ ਚੱਲੇ। ਬੱਚਿਆਂ ਨੂੰ ਵੀ ਪਤਾ ਚੱਲੇ ਕਿ ਸਾਡੇ ਭਗਵਾਨ ਕਿੱਦਾਂ ਉਹਨਾਂ ਨੇ ਕੀ- ਕੀ ਲੀਲਾ ਕੀਤੀ ਸੀ। ਤੇ ਕਿਵੇਂ ਔਵਰਾ ਨੇ ਉਸ ਟਾਈਮ ਸਾਰਾ ਕੁਛ, ਕੀਤਾ ਸੀ ਲੋਕਾਂ ਵਾਸਤੇ। ਤੇ ਬੱਚਿਆਂ ਨੂੰ ਜ਼ਰੂਰ ਘੁਮਾ ਕੇ ਲਿਆਵਾਂਗੇ ਉੱਥੇ ਹੋਰ ਭੈਣ ਜੀ ਉੱਥੇ ਨਾ ਇੱਕ ਨਵਾਂ ਸੁਰੋਧਿਆ ਮੰਦਿਰ ਬਣਿਆ ਜੇ।
ਅੱਛਾ ਜੀ।
ਹਾਂਜੀ, ਉਹ ਨਾ ਪਿਛਲੇ ਮਹੀਨੇ ਹੀ ਦਾ ਨਾ, ਉਦਘਾਟਨ ਜਿਹੜਾ ਨਾ ਉਹ ਪ੍ਰਧਾਨ ਮੰਤਰੀ ਨੀ ਹੈਗਾ ਆਪਣਾ ਨਰਿੰਦਰ ਮੋਦੀ ਇਹਨੇ ਕੀਤਾ ਜੇ, ਐਨੇ ਕੀਤਾ ਜੇ, ਇਹ ਆਇਆ ਸੀ ਸਪੈਸ਼ਲ ਉੱਥੇ ਦਿੱਲੀ ਚ ਹੈਗਾ ਨਾ ਇਹਲਾ ਮੰਦਿਰ।
ਅੱਛਾ-ਅੱਛ ਹਾਂ।
ਹਾਂ ਉਹ ਉਥੇ ਉਹਨੇ ਪ੍ਰਧਾਨ ਮੰਤਰੀ ਨੇ ਆ ਕੇ ਉਦਘਾਟਨ ਕੀਤਾ ਸੀ ਮੈਂ ਤੇ ਨਿਊਜ਼ ਵਿੱਚ ਵੇਖਿਆ ਸੀ ਜੇ ਨਿਊਜ਼ ਆਦਾ ਪਿਆ ਸੀ। ਵੀ ਸੋਰਯੋਧਿਆ ਮੰਦਿਰ ਦਾ ਉਦਘਾਟਨ, ਵਰਿੰਦਾਵਨੀ ਚ ਪ੍ਰਧਾਨ ਮੰਤਰੀ ਨੇ ਕੀਤਾ। ਤੇ ਤਾਂ ਫੇਰ ਮੈਂ ਤੇ ਅਹ ਫੇਰ ਅਸੀਂ ਤਾਂ ਸਾਨੂੰ ਪਤਾ ਲੱਗਿਆ ਕਿ ਉੱਥੇ ਕੋਈ ਸੋਰਯੋਧਿਆ ਮੰਦਿਰ ਵੀ ਹੈਗਾ। ਫੇਰ ਅਸੀਂ ਸੁਰਯੋਧਿਆ ਮੰਦਿਰ ਗਏ, ਭੈਣ ਜੀ ਬਸ ਉਹਦੇ ਤੇ ਨਾ ਥੋੜਾ ਚੱਲਣਾ ਪੈਂਦਾ
ਮੈਂ ਦੱਸੂ, ਮੈਂ ਸੁਣਿਆ ਉੱਥੇ
ਭੈਣ ਜੀ ਤੁਹਾਡੀ ਆਵਾਜ਼ ਨੀ ਆ ਰਹੀ ਹੈ ਨਾ ਨੈਟਵਰਕ ਇਸ਼ੂ ਆ ਜਾਂਦਾ ਬਾਰ -ਬਾਰ ਕੀ ਕਰੀਏ?
ਵਿੱਚ -ਵਿਚ ਆ ਹੀ ਜਾਂਦਾ ਪਤਾ ਨੀ ਕਿਉਂ।
ਹਾਂਜੀ ਭੈਣ ਜੀ, ਬੜਾ ਨੈਟਵਰਕ ਇਸ਼ੂ ਆ ਜਾਂਦਾ। ਬਸ ਉਹ ਸੁਰਯੋਧਿਆ ਮੰਦਿਰ ਗਏ ਅਸੀਂ ਫੇਰ ਤੇ ਨਾ ਸੁਰਯੋਧਿਆ ਮੰਦਿਰ ਦੇ ਅੰਦਰ ਗਏ ਉੱਥੇ ਤੇ ਭੈਣ ਜੀ ਅਸੀਂ ਜੇ ਕਿਹਾ ਹੋਟਲ ਬੜਾ ਸੋਹਣਾ ਬਣਿਆ ਹੋਇਆ ਸੀ ਏਸੀ ਚੱਲਦਾ ਪਿਆ ਸੀ ਠੰਡਾ ਪਾਣੀ ਸੀ ਅੰਦਰ ਪੀਣ ਜੋਗਾ, ਪਾਣੀ ਪੀਤਾ ਅਸੀਂ ਤੇ ਅਸੀਂ ਕ ਬੱਚੇ ਕਹਿੰਦੇ ਉੱਥੇ ਅਸੀਂ ਚੌਮੀਨ ਮੰਗਵਾ ਦੋ ਚੋਮੀਨ ਖਾਣੀ ਐ।
ਅੱਛਾ ਤੇ ਅੰਦਰ ਹੀ ਹੋਟਲ ਬਣਿਆ ਹੋਇਆ ਮੰਦਿਰ ਦੇ ਅੰਦਰ ਹੀ ਹੋਟਲ ਬਣਿਆ ਪਿਆ।
ਦੇ ਅੰਦਰ ਹੀ ਹੋਟਲ ਬਣਿਆ ਥੱਲੇ ਮੰਦਿਰ ਬੜਾ ਵੱਡਾ ਮੋਲ ਟਾਈਪ ਮੰਦਿਰ ਬਣਿਆ ਜੇ ਤੁਹਾਨੂੰ ਤਾਂ ਪੈਸੇ ਕਮਾਣ ਨਵੇਂ -ਨਵੇਂ ਤਰੀਕੇ ਨੇ ਅੱਜ ਕੱਲ੍ਹ।
ਦੱਸੋ।
ਹਾਂ ਬਸ ਤੇ ਉਹ ਇੰਨਾ ਵੱਡਾ ਹੋਟਲ ਬਣਿਆ ਆਜੇ ਤੇ ਅੰਦਰ ਨਾ ਬਚਿਆ ਨੇ ਕਿਹਾ ਸੀਂ ਨਾ ਚੌਮਿਨ ਖਾਣੇ ਐ। ਤੇ ਮੈਂ ਉਹਨਾਂ ਦਾ ਉ ਮੈਨਿਊ ਜਾਂ ਚੱਕਿਆ ਵੇਖਿਆ ਵਿੱਚ ਉਹਦੇ ਤੇ ਚੌਮਿਨ ਦਾ ਰੇਟ ਹੈਗਾ ਜੀ ਸਾਢੇ ਤਿੰਨ ਸੌ ਰੁਪਏ ਦੀ ਪਲੇਟ।
ਦੱਸੋ ਸਾਢੇ ਤਿੰਨ ਸੌ ਰੁਪਈਏ ਦੀ ਪਲੇਟ ਜਿਹੜੀ ਇੱਥੇ ਸੌ ਰੁਪਏ ਦੀ ਪਲੇਟ ਜਿਹੜੀ ਆ ਇੱਥੇ ਹੈਗੀ ਜੇ ਅੱਸੀ ਸੌ ਰੁਪਏ ਦੀ।
ਦੇਖੋ ਸੌ ਰੁਪਏ ਦੀ ਪਲੇਟ ਮਿਲਦੀ ਐ ਤੇ ਅਸੀਂ ਚਾਰ ਬੰਦੇ ਰੱਜ ਕੇ ਖਾਣੇ ਆ। ਤੇ ਅਸੀਂ ਉੱਥੇ ਕਹੀਏ ਵੀ ਅਸੀਂ ਸਾਢੇ ਤਿੰਨ ਸੌ ਰੁਪਏ ਦੀ ਪਲੇਟ ਲਈਏ ਤੇ ਅਸੀਂ ਇੱਥੇ ਓ ਵੀ ਉਹਨਾਂ ਦੀ ਨਾ ਉਹਦੀ ਕੁਆਂਟਿਟੀ ਵੀ ਘੱਟ ਦਿੰਦੇ ਜੇ ਉੱਥੇ ਦੂਜਾ ਬੰਦਾ ਸਾਢੇ ਨਾਲ ਆਲੇ ਟੇਬਲ ਤੇ,
ਵੀ ਲਾ ਦੇਈਏ ਤੇ ਮੂੰਹ ਵੀ ਗਿੱਲਾ ਨਾ
ਤੇ ਓਇਓ ਭੈਣ ਜੀ ਹੁਣ ਅਸੀਂ ਅੱਠ ਬੰਦੇ ਸੀ ਜੇ ਅਸੀਂ ਦੋ ਪਲੇਟਾਂ ਚੌਮਿਨ ਦੀਆਂ ਮੰਗਾਂਦੇ। ਤੇ ਅੱਠ ਬੰਦੇ ਨਾ ਉਈ ਦੋ ਦੋ ਚਮਚ ਖਾ ਪਾਂਦੇ ਅਸੀਂ ਕਿਆ ਸੱਤ ਸੌ ਰੁਪਏ ਅਸੀਂ ਇੱਥੇ ਦੇ ਦੇਈਏ ਤੇ ਅਸੀਂ ਚੌਮੀਨ ਨਾਲ ਸਾਡਾ ਕੁੱਝ ਬਣੇ ਵੀ ਨਾ ਆਪਾਂ ਤੇ ਖਾਂਦੇ ਨੀ ਹਾਂ ਤੇ ਮੇਰੇ ਹਸਬੈਂਡ ਤੇ ਮੇਰੀ ਨਨਾਣ ਦੇ ਹਸਬੈਂਡ। ਦੋਨਾਂ ਨੇ ਸਲਾਹ ਕੀਤੀ ਫੇਰ ਅਸੀਂ ਤੇ ਇੱਥੇ ਖਾਂਦੇ ਨੀ। ਅਸੀਂ ਨਾ ਇੰਜ ਕਰਨੇ ਆ ਬੱਚਿਆਂ ਨੂੰ ਮਨਾ ਕੇ ਇੱਥੋਂ ਲੈ ਜਾਣੇ ਆ ਕਿਤੇ ਹੋਰ ਬਾਹਰ। ਅਸੀਂ ਮੰਦਿਰ ਮੱਥਾ ਟੇਕਿਆ ਤੇ ਉੱਥੋਂ ਅਸੀਂ ਬਾਹਰ ਆ ਗਏ ਤੇ ਬਾਹਰ ਆ ਕੇ ਹਾਂਜੀ। ਜੀ ਬਾਰ ਆ ਕੇ ਫੇਰ ਅਸੀਂ ਉਹੀਓ ਚੀਜ਼ਾਂ ਖਾਧੀਆਂ। ਤੇ ਓਇਓ ਨੋਰਮਲ ਇੱਥ ਜਿਹੜੀ ਚੀਜ਼ ਸੌ ਰੁਪਏ ਦੀ ਮਿਲਦੀ ਉਹ ਡੇ ਸੌ ਰੁਪਏ ਦੀ ਉੱਥੇ ਤੁਹਾਨੂੰ ਪਤਾ ਬਾਹਰ ਜਾ ਜਾ ਕੇ ਤੇ ਫਾਲਤੂ ਰੇਟ ਹੁੰਦਾ ਈ ਐ।
ਹਾਂ, ਸਹੀ ਗੱਲ ਏਡਾ ਤਾਂ ਹੁੰਦਾ ਹੀ ਬਟ ਐਨਾ ਤੇ ਬਰਦਾਸ਼ਤ ਕਰ ਲੈਂਦਾ ਬੰਦਾ ਬਟ ਸਾਢੇ ਤਿੰਨ ਸੌ ਰੁਪਈਏ ਨੀ ਨਾ ਲਾਏ ਜਾਂਦੇ ਸੌ ਦੇ ਪਿੱਛੇ।
ਚੌਮੀਨ ਤੇ ਤੁਹਾਡੇ ਸਾਹਮਣੇ ਚੋਮੀਨ ਜਿਹੜਾ ਤੁਹਾਨੂੰ ਪਤਾ ਅਸੀਂ ਕਹਿਣੇ ਆ ਸਾਡੀ ਸਿਹਤ ਵਾਸਤੇ ਅੱਛਾ ਨੀ ਐ ਪਰ ਹੁਣ ਕਦੀ ਕਦੀ ਤੇ ਖਾਣੇ ਆ।
ਹਾਂ, ਕਦੀ ਕਦੀ ਤੇ ਫਿਰ ਦਿਲ ਕਰਦਾ ਈ ਐ ਬੱਚਿਆਂ ਦਾ ਵੀ ਕਰਦਾ ਤੇ ਵੱਡਿਆਂ ਦਾ ਵੀ ਕਰਦਾ ਆ।
ਅ ਸਾਰੇ ਲੈਂਦੇ ਨੇ।
ਸਹੀ ਗੱਲ ਐ ਤੇ ਉੱਥੇ ਬਾਂਕੀ ਬਿਹਾਰੀ ਮੰਦਿਰ ਵੀ ਮੈਂ ਵੇਖਣੀ ਐ ਇਹ ਦਿਖਾਂਦੇ ਰਹਿੰਦੇ ਨੇ। ਤੇ ਉੱਥੇ ਰਸ਼ ਬੜਾ ਆਉਂਦਾ ਮੈਂ ਸੁਣਿਆ ਬੜਾ ਕੋਈ ਰਸ਼ ਆਉਂਦਾ ਜੇ।
ਰਸ਼ ਹੁੰਦਾ। ਭੈਣ ਜੀ ਪਹਿਲੇ ਤੇ ਇਨੀ ਕੋਈ ਨਾ ਵਿਵਸਥਾ ਵੀ ਨੀ ਹੈਗੀ ਸੀ ਜੇ ਕਿਵੇ ਮਤਲਬ ਲਾਈਨ ਵਿਚ ਨੀ ਜਾਂਦੇ ਸੀ ਬੰਦੇ ਐਵੇਂ ਧੱ ਦੇ ਨਾਲ ਅੰਦਰ ਜਾਂਦੇ ਸੀ। ਤੇ ਨਾ ਹਾਂ ਤੇ ਅੱਧੇ ਬੰਦੇ ਗਿਰ ਵੀ ਜਾਂਦੇ ਸੀ ਚੋਟ ਵੀ ਲੱਗ ਜਾਂਦੀ ਸੀ। ਤੇ ਇਸ ਸਾਲ ਤੇ ਇਸ ਸਾਲ ਤੇ ਉੱਥੇ ਨਾ ਬੜੀ ਅੱਛੀ ਵਿਵਸਥਾ ਕੀਤੀ ਹੋਈ ਸੀ ਜੇ ਉਹਨਾਂ ਨੇ ਨਾ ਓ ਲਾਤੇ ਸੀ ਜੇ ਕੈਰੀਅਲ ਜੇ। ਬਈ ਤੁਸੀਂ ਲੈਨਾ ਚ ਅੰਦਰ ਜਾਓ ਤੇ ਨਾਲ ਅੰਦਰ ਕੂਲਰ ਵੀ ਲੱਗੇ ਹੋਏ ਸੀ। ਵੀ ਲੈਣਾ ਚ ਅੰਦਰ ਜਾਓ ਦੂਰੋਂ ਦੂਰੋਂ ਦਰਸ਼ਨ ਕਰਦੇ ਜਾਓ। ਤੇ ਬਾਰ ਨਿਕਲਦੇ ਜਾਓ ਇੱਕ ਗੇਟ ਵਿਚੋਂ ਵੜਦੇ ਜਾਂਦੇ ਸੀ ਅਸੀਂ। ਤੇ ਦੂਜੇ ਗੇਟ ਵਿੱਚੋਂ ਅਸੀਂ ਬਾਹਰ ਨਿਕਲਦੇ ਜਾਂਦੇ ਸੀ ਬਸ ਏਦਾਂ ਐ ਇੰਨੀ ਦੇਰ ਈ ਦਰਸ਼ਨ ਕੀ ਜਾਂਦੇ ਉੱਥੇ ਖੜਾ ਨੀ ਹੋਣ ਦਿੰਦੇ ਭੈਣਜੀ। ਹਾਂ, ਬਸ ਹਾਂ ਰਸ਼ ਬੜਾ ਹੁੰਦਾ ਉਹਨਾਂ ਨੇ। ਤੇ ਸਾਰੀ ਪਬਲਿਕ ਸੰਭਾਲਣੀ ਹੁੰਦੀ ਐ ਇਸ ਕਰਕੇ ਉਹ ਫੇਰ ਅੱਗੇ ਅੱਗੇ ਕੱਢਦੇ ਜਾਂਦੇ ਨੇ ਬਸ ਇਸ ਵਾਰ ਤੇ ਫੇਰ ਵੀ ਮੈਨੂੰ ਪਿਛਲੀ ਵਾਰ ਤੋਂ ਠੀਕ ਲੱਗਿਆ ਜੇ ਤੇ ਹਾਂਜੀ ਬਸ
ਵਧੀਆ ਹੋ ਗਿਆ ਫੇਰ ਕਰਨੀ ਪੈਂਦੀ ਅੱਗੇ ਗੋ ਅਗੋ ਅਗੋ ਤੇ ਸਾਰਾ ਕੁਝ ਠੀਕ ਕਰਨਾ ਹੀ ਪੈਂਦਾ ਹੈ ਨਾ।
ਸਹੀ ਗੱਲ ਹੈਏ ਭੈਣ ਜੀ ਬਸ ਇਹ ਧਾਰਮਿਕ ਸੰਸਥਾਨ ਤੇ ਜਿੱਥੇ ਵੀ ਜਾਓ ਨਾ ਤੁਸੀਂ ਉੱਥੇ ਰਸ਼ ਤੇ ਹਉੁਦਾ ਹੀ ਜੇ ਤੇ ਇਸ ਕਰਕੇ ਘਰੋ ਸੋਚ ਕੇ ਜਾਓ। ਕਿ ਬਈ ਇੱਥੇ ਰਸ਼ ਹੋਣਾ ੲ ਹੋਣਾ, ਹਾਂਜੀ।
ਗਏ ਸੀ ਤੇ ਤਾਂ ਤੇ ਗਰਮੀ ਬੜੀ ਕੋਈ ਗਰਮੀ ਸੀਗੀ ਜੇ।
ਹਾਂਜੀ ਭੈਣ ਜੀ ਬੜੀ ਗਰਮੀ ਸੀ ਜੀ ਬੜੀ ਗਰਮੀ ਉਹ ਤੇ ਬਸ ਅਹ ਜਿਵੇਂ ਮੰਨੋ ਅਸੀਂ ਕੋਈ ਅੱਛਾ ਕੰਮ ਕਰਨੇ ਹਾਂ ਰੱਬ ਸਾਡਾ ਸਾਥ ਦਿੰਦਾ ਨਾ ਉਹੀ ਹੋਇਆ ਬਸ। ਵੀ ਸਾਡਾ ਸਾਥ ਦਿੱਤਾ ਅਸੀਂ ਹੋ ਆਏ ਤੇ ਪੈਰ ਸੜਦੇ ਰਹੇ ਸਾਡੇ ਉੱ ਉੱਥ ਧੁੱਪੇ ਪਰ ਅਸੀਂ ਭੱਜ ਭੱਜ ਕੇ ਉੱਥੇ ਜਾਣਾ ਸੀ ਓਪਨ ਜਗ੍ਹਾ ਤੇ ਭੱਜ ਭੱਜ ਕੇ ਚਲੇ ਹੀ ਗਏ ਫੇਰ ਮੰਦਿਰ ਮੱਥਾ ਟੇਕਿਆ। ਤੇ ਥੋੜਾ ਆਰਾਮ ਮਿਲ ਜਾਂਦਾ ਸੀ ਫੇਰ ਬਾਹਰ ਆਉਂਦੇ ਸੀ ਭੱਜ ਭੱਜ ਕੇ ਫਟਾਫਟ ਚੱਪਲ ਪਾ ਲੈਂਦੇ ਸੀ ਬੜਾ ਪੈਰ ਸੜਦੇ ਰਹੇ ਬੱਚੇ ਬਲਕਿ ਰੋਣ ਵੀ ਲੱਗ ਗਏ ਸੀ ਤੇ ਅਸੀਂ ਕਿਹਾ ਕੋਈ ਗੱਲ ਨੀ ਤੁਸੀਂ ਤੇ ਕਹਿੰਦੇ ਹੋ ਘਰੋ ਚਲੋ ਸਾਨੂੰ ਵਿਖਾ ਕੇ ਲਿਆਓ ਮੰਦਿਰ ਸਾਨੂੰ ਘੁਮਾ ਕੇ ਲਿਆਓ ਬਈ ਹੁਣ ਆਏ ਆ ਤੇ ਫੇਰ ਤੇ ਕੋਈ ਗੱਲ ਨੀ ਹੁਣ ਸਾੜਚੀਜ ਬਰਦਾਸ਼ਤ ਕਰੋ ਹਾਂਜੀ ਹਾਂਜੀ। ਬਿਲਕੁਲ ਭੈਣ ਜੀ ਅਸੀਂ ਨਾ ਹੁਣ ਅਗਲੇ ਸਾਲ ਜਾਵਾਂਗੇ ਮੈਂ ਤੁਹਾਨੂੰ ਪ ਦੱਸਾਂਗੇ ਠੀਕ ਏ, ਫੇਰ ਤੁਸੀਂ ਆਪਣੀ ਤਿਆਰੀ ਕਰ ਲੈਣਾ ਮੈਂ ਹਫ਼ਤਾ ਪਹਿਲੇ ਤਾਂ ਦਾ। ਹਾਂ ਹਫ਼ਤਾ ਪਹਿਲੇ ਦੱਸ ਦਿਆਂਗੇ ਅਸੀਂ ਛੁੱਟੀਆਂ ਦੀ ਵੀ ਤਿਆਰੀ ਕਰ ਲਾਂਗੇ ਜੋ ਵੀ ਬੱਚਿਆਂ ਦੀ ਕਰਾਣੀ ਹੈ ਆਪਣੇ ਅ ਆਪਣੇ ਆਦਮੀਆਂ ਨੂੰ ਵੀ ਕਹਿ ਦਾਂਗੇ। ਵੀ ਤੁਸੀਂ ਵੀ ਛੁੱਟੀ ਲੈ ਲਵੋ ਹਾਂਜੀ ਚਲੋ ਠੀਕ ਹੈ ਭੈਣ ਜੀ ਸਤਿ ਸ੍ਰੀ ਅਕਾਲ ਜੀ।
ਭੈਣ ਜੀ ਸਤਿ ਸ਼੍ਰੀ ਅਕਾਲ।